ਸਤਿ ਸ਼੍ਰੀ ਅਕਾਲ, ਹੋਰ ਠੀਕ ਔ।
ਬਸ ਵਧੀਆ, ਤੁਸੀਂ ਸੁਣਾਓ?
ਵਧੀਆ ਵਧੀਆ, ਹੋਰ ਕੀ ਕਰ ਰਹੇ ਹੋ?
ਬਸ ਮੀਂਹ ਆ ਰਿਹਾ ਸੀ, ਥੋੜੇ ਮੌਸਮ ਦੇ ਮਜ਼ੇ ਲੈ ਰਹੇ ਸੀ, ਉੱਪਰ ਛੱਤ
ਅੱਛਾ ਅੱਛਾ, ਵਧੀਆ ਵਧੀਆ। ਇਧਰ ਵੀ ਮੀਂਅ ਆਇਆ, ਬੜੀ ਤੇਜ ਇਕਦਮ ਹੋ ਗਿਆ ਹਾਂਜੀ ਬੜੀ ਤੇਜ਼ ਆਇਆ ਇਕਦਮ।
ਅ ਬੜੀ ਹਨੇਰੀ ਆਈ ਐ, ਪਹਿਲੋਂ।
ਅੱਛਾ, ਚਲੋ ਠੰਡਾ ਮੌਸਮ ਹੋ ਗਿਆ
ਹੋਰ
ਹਾਂ, ਬੱਚੇ ਮਜ਼ੇ ਕਰਦੇ ਪੈਏ ਹੋਣੇ ਫੇਰ, ਨਹਾਤੇ ਨੀ ਬੱਚੇ ਬਰਸਾਤ ਇਚ ਅਛਾ, ਹੁਣ ਰੁਕ ਗਿਆ ਆ ਗਏ ਸਾਰੇ ਨੀਚੇ।
ਨਈ ਅਜੇ ਆ ਰਿਆ, ਪਰ ਅਸੀਂ ਆ ਗਏ ਜ਼ਿਆਦਾ ਗਿੱਲੇ ਨੀ ਹੋਣ ਦਿੱਤਾ।
ਹਾਂਜੀ, ਨਾਲੇ ਰਾਤ ਹੋ ਗਈ ਐ ਨਾ ਫੇਰ।
ਕੱਲ ਫਿਰ ਡਾਕਟਰਾਂ ਕੋਲ ਭੱਜੋ।
ਹਾਂ ਹਾਂ ਸਹੀ ਗੱਲ ਏ।
ਔਰ
ਇਹ ਤੇ ਹੈ ਈ ਐ, ਸਹੀ ਕਹਿ ਰਹ ਉ।
ਕੀਤਾ ਸੀ ਮੈ ਨੈਨਸੀ ਨੂੰ ਫੋਨ ਨਾ।
ਹਾਂ, ਦੱਸ ਰਹੀ ਸੀ ਮੈਨੂੰ ਹਂ ਹਾਂ। ਹਾਂ, ਵਧੀਆ ਹੋਰ ਕੀ ਕਰਲੋ ਹਾਂ, ਕਹਿ ਰਹੀ ਸੀ ਨੈ
ਪਰ ਉਹ ਨਾ ਅਹ ਆਂਟੀ ਠੀਕ ਨੀ ਐ ਨਾ, ਇੱਕ ਦੋ ਦਿਨ ਬਾਅਦ ਜਾਵਾਂਗੇ।
ਹਾਂ, ਕੋਈ ਨੀ ਆ ਮੈਂ ਲੈ
ਹਾਂ ਪਹਿਲੇ ਜੇ ਚਾਚੀਆਂ ਦਾ, ਆਹੋ। ਹੁਣ ਤੇ ਚਾਚੀ ਆਈ ਹੋਈ ਸੀ ਰੁਕਸੀ ਦੀ ਮੰਮੀ।
ਅਛਾ ਅਛਾ।
ਹਂ, ਆਏ ਹੋਏ ਨੇ ਇੱਧਰ ਨੂੰ।
ਮਿਲ ਗਿਆ ਆ ਚ
ਹਾਂ।
ਗੁਰਦੁਆਰੇ ਗਏ ਹੋਣੇ ਨੇ ਉਹ ਤੇ।
ਹਾਂ ਹਾਂ ਹਾਂ ਓਦਰੋਂ ਦੀ ਇਧਰ ਆਏ ਨੇ।
ਅੱਜ ਮੌਸਮ ਵਧੀਆ ਸੀ ਨਾ ਚਲੇਗੇ ਹੋਣੇ ਨੇ।
ਮਿਲਣ ਆਏ ਸੀ ਕਹਿੰਦੇ।
ਅੱਛਾ- ਅੱਛਾ ਵਧੀਆ, ਆ ਜੇ ਗੀ ਹੁਨ ਕੱਲ ਮੈਂ ਗ ਕੱਲ ਪਰਸੋਂ ਵੀ ਆ ਜੇ ਗੀ। ਛੁਟੀ ਐ ਸ਼ਾਇਦ ਹਨਾ, ਛੁੱਟੀ ਹੋਣੀ ਐ ਸੈਕਿੰਡ ਸੈਟ ਅਰਡੇ, ਸ ਸੈਟਰਡੇ ਐ ਨਾ ਸੈਕਿੰਡ ਸੈਟ ਮੈਂ ਕਿਹਾ ਸ਼ਾਇਦ ਆ ਜਾਏ।
ਅੱਛਾ, ਉਹਦਾ ਨੀ ਪਤਾ ਬਾਕੀਆਂ ਮੰਥ
ਹਾਂ ਆਉਣਾ ਸੀ ਨਾ, ਕਹਿੰਦੇ ਵੀ ਸੀ, ਕਿਉਂਕਿ ਵੀਕਐਂਡ ਆਈ ਹੋਈ ਛੁੱ ਛੁਟੀ ਹੋਏਗੀ ਤੇ ਫੇਰ ਕੀ ਪਤਾ ਆ ਜਾਣ, ਛੋੜਣ
ਹਾਂ ਇਹ ਵੀ ਹੈ।
ਹੂੰ।
ਹੋਰ?
ਬਸ ਵਧੀਆ। ਇਧਰ ਵਿਆਹ- ਵਿਆਹ ਦਾ ਕਾਰਡ ਆਇਆ ਸੀ ਵਿਆਹ ਆਉਣਾ। ਹੂੰ- ਹੂੰ ਹਾਂ- ਹਾਂ ਗਰਮੀ ਬੜੀ ਹੈ ਨਾ ਫੇਰ। ਹਾਂ ਮੌਸਮ ਐਵੇਂ ਦਾ ਹੋਇਆ ਤੇ ਹਾਂ- ਹਾਂ। ਜੂਨ ਵਿੱਚ ਤੇ ਪਤਾ ਗਰਮੀ ਕਿੰਨੀ ਹੁੰਦੀ।
ਤੇ ਤੁਹਾਨੂੰ ਕਾਰਡ ਆਇਆ ਤੇ ਤੁਹਾਡੀ ਮਤਲਬ ਰਿਸ਼ਤੇਦਾਰੀ ਕਿਸੇ ਹਿਸਾਬ ਨਾਲ। ਕਾਰਡ ਦਿੱਤਾ ਹੈ।
ਨਈ- ਨਈ ਉਹ ਵੀਰ ਜੀ ਨੂੰ ਆਇਆ ਨਾ।
ਅੱਛਾ।
ਹੂੰ- ਹੂੰ, ਹੂੰ ਜਾਂਦੇ ਰਹਿੰਦੇ ਹਾਂਜੀ- ਹਾਂਜੀ। ਫੋਮ ਦੀ ਤਰਫ ਹਾਂ ਦੱਸ ਰਹੇ ਸੀ ਏਹ ਉੱਧਰ ਗਏ ਸੀ। ਤੇ ਜੀਜੂ ਵੀ ਦੱਸ ਰਹੇ ਸੀ ਆ ਉੱਧਰ ਵੀ ਦੇ ਗਏ ਸੀ।
ਹਾਂ ਇਧਰ ਵੀ ਆਏ ਸੀ ਕਾਰਡ ਦੇ ਗਏ ਸੀ। ਸਾਂਨੂੰ ਤੇ ਮੰਮੀ ਦੀ ਤਰਫੋਂ ਦੇ ਗਏ ਨਾ ਬਈ ਮਾਮੇ ਦੀ ਕੁੜੀਆਂ ਹਾਂ। ਔਰ ਬੜੀ ਗਰਮੀ ਚ ਤ ਵਿਆਹ ਕਰਦੇਆਂ ਨੇ। ਜੂਨ- ਜੂਨ ਏਨੀ ਗਰਮੀ, ਅਪ੍ਰੈਲ ਚ ਏਨੀ ਗਰਮੀ ਸੀ।
ਹਾਂ ਉਹਦੇ ਪੈਣ ਦੇ ਵਿਆਹ ਤੇ ਰੁੱਪਸੀ ਤੇ ਕਿੰਨੀ ਗਰਮੀ ਹੈ ਸੀ। ਹਾਂ ਐਵੇਂ ਥੋੜਾ ਮੌਸਮ ਮੌਸਮ ਸਹੀ ਹੋਵੇ ਤੇ ਬੰਦਾ ਉਹ ਚਾਹੁੰਦਾ ਨੇ ਤੇ ਗਰਮੀ ਤੇ ਬੜੀ ਹੁੰਦੀ ਹੈ।
ਹੂੰ- ਹੂੰ।
ਏ ਸੀ ਤੇ ਲੱਗੇ ਹੁੰਦੇ ਪਰ ਬਾਹਰ ਫੇਰ ਖਾਣ- ਪੀਣ ਵਾਲੀ ਜਗਾ ਤੇ, ਤੇ ਹੁੰਦੀ ਹੈ ਗਰਮੀ।
ਕਹਿਣ ਦੀ ਗੱਲ ਏ, ਗਰਮੀ ਤੇ ਬੜੀ ਲੱਗਦੀ ਏ ਹੂੰ।
ਭੀੜ ਭੜੱਕਕੇ ਨਾਲ ਤੇ ਹੋ ਹੀ ਜਾਂਦੀ, ਲੋਕਾਂ ਨਾਲ ਵੀ ਹਾਂ ਲੋਕ ਲੋਕਾ ਨਾਲ ਵੀ ਹੋ ਜਾਂਦਾ ਹੈ।
ਹੂੰ- ਹੂੰ।
ਮੌਸਮ ਸਹੀ ਰਹੇ ਹੋਰ ਕੀ, ਕਿਸੇ ਦਾ ਵਿਆਹ ਵਿਆਹ ਦਾ ਤੇ ਹਰ ਕਿਸੇ ਨੂੰ ਹੁਦਾ ਹੈ ਸ਼ੌਕ।
ਆਹੋ ਦਿਲਪ੍ਰੀਤ ਦਾ ਆਇਆ ਫ਼ੋਨ?
ਮੈਂ ਉਹਦੇ ਨਾਲ ਨੀ ਹੋਈ ਮੇਰੀ ਗੱਲ। ਮੈਂ ਕੀਤਾ ਵੀ ਨੀ ਅਜ ਓਨੂੰ ਟਾਇਮ ਨਈ ਲਗਾ ਕਰਾਗੀ।
ਹਾਂ ਮੈਂ ਵੀ ਕਰਾ ਨੀ ਪੁੱਛਾਂਗੀ ਕੀ ਹਿਸਾਬ- ਕਿਤਾਬ ਹੈ।
ਹੂੰ ਵਧੀਆ ਠੀਕ ਨੇ ਸਾਰੇ ਉੱਧਰ ਬੱਚੇ ਸੁੱਤੀ ਹੋਈ ਸੀ ਗੋਦੀ ਚ ਉੁੱਠ ਗਈ ਇੰਨਾ ਹੀ ਸੌਂਦੀ ਐ ਬਸ। ਅਹ ਇੰਨਾ ਹੀ ਸੌਦੀ ਥੱਲੇ ਪਾਦੇ ਹੀ ਉੱਡ ਜਾਂਦੀ ਆ ਬੜਾ ਹੀ ਮਤਲਬ ਘੱਟ ਜੇ ਨੀਚੇ ਸੋਏ।
ਤੇ ਮੇਰੇ ਕਾਕੇ ਦਾ ਪਤਾ ਕੀ ਜਾਬ ਹੈ ਕਿ ਮੈਂ ਨਾ ਸੋਵਾਂ ਬਸ
ਹਾਂ ਪਤਾ ਲੱਗ ਜਾਂਦਾ ਉਹਨੂੰ ਇਹਨੂੰ ਇਹ ਨੀਚੇ ਪਾਦੇ ਹੀ ਪਤਾ ਲੱਗ ਜਾਂਦਾ ਥੋੜੀ ਦੇਰ ਸੌਈ ਫਿਰ ਉਠ ਜਾਏਗੀ ਉੱਪਰ ਗਏ ਸੀ ਹੁਣੇ ਅਸੀਂ ਵੀ ਸੈਰ ਕਰਨ ਉੱਪਰ ਗਏ ਸੀ ਮੌਸਮ ਵਧੀਆ ਸੀ ਨਾਲ ਲੈ ਗਏ ਸੀ ਇਹਨੂੰ ਵੀ ਖੁਸ਼ ਹੈਗੀ ਸੀ ਉੱਪਰ ਫੇਰ ਨੀਚੇ ਆ ਗਏ ਸੀ
ਤੁਹਾਡੇ ਉੱਪਰ ਉਹ ਲੱਗਿਆ ਹੋਆ ਜਿਵੇਂ ਗੁਲਦਸਤੇ ਵਗੈਰਾ
ਹਾਂ- ਹਾਂ ਲਗਾਏ ਹੋਏ ਨੇ ਹਾਂ ਪਲਾਂਟਸ ਲਗਾਏ ਦੇ ਨੇ ਪੋਦੇ ਉਹੀ ਮੈਂ ਗਈ ਸੀ ਵੇਖਣ
ਤੇ ਪਾਣੀ ਕੌਣ ਪਾਉਂਦਾ ਫੇਰ
ਹਮ ਇਹ ਪਾ ਆਂਦੇ ਨੇ ਮੰਮੀ ਜੀ ਪਾ ਆਂਦੇ ਨੇ ਸਵੇਰੇ ਪਾ ਆਂਦੇ ਨੇ ਫਿਰ ਦੁਪਹਿਰੇ ਅੱਜ ਤੇ ਜ਼ਿਆਦਾ ਹੀ ਪੈ ਗਿਆ ਸਵੇਰੇ ਵੀ ਬਰਸਾਤ ਹੋ ਗਈ ਸਵੇਰੇ ਪਹਿਲੇ ਪਾ ਆਏ। ਫੇਰ ਸਵੇਰੇ ਬਰਸਾਤ ਵੀ ਆ ਗਈ ਬਾਅਦ ਵਿੱਚ ਫਿਰ ਦੁਪਹਿਰੇ ਵੀ ਪੈ ਗਿਆ ਆਉਣ ਸ਼ਾਮੀ ਤਾਂ ਆਏ ਸੀ ਫਿਰ ਦੁਬਾਰਾ ਬਰਸਾਤ ਆ ਗਈ। ਅੱਜ ਜਿਆਦਾ ਪਾਣੀ ਮਿਲ ਗਿਆ ਪੌਦਿਆਂ ਨੂੰ ਖੁਸ਼ ਰਹਿਣਗੇ ਅੱਜ ਪੌਦੇ ਹਾਂ ਲਾਏ ਤੇ ਹੋਏ ਸੀ ਬਾਹਰ ਹਾਂ ਹਾਂ ਲਾਏ ਹੋਏ ਸੀ। ਰੱਖ ਰੇਖ ਹਾਂ ਉਹੀ ਉਹ ਨਾ ਦੇਖਭਾਲ ਬੜੀ ਜ਼ਰੂਰੀ ਹੈ।
ਉਹ ਮੇਰੇ ਕੋਲੋ ਹੋ ਨੀ ਪਾਈ ਇਨਾਂ ਤੇ ਬਸ ਵਿਚਾਰੇ ਸਾ
ਹਾਂ ਉਹੀ ਨਾ ਗਰਮੀਆਂ ਚ ਬੜੀ ਦਿੱਕਤ ਹੁੰਦੀ ਏ। ਪਾਣੀ ਪੈਂਦਾ ਨੀ ਉਹ ਫਿਰ ਧੁੱਪ ਪੈਂਦੀ ਹੈ ਸਿੱਧੀ ਹੋ ਜਾਂਦੇ ਨੇ ਬਾਹਰ ਲੱਗੇ ਹੋਏ ਨਾ ਉਧਰ ਉਧਰ ਵੀ ਹਰਾ ਭਰਾ ਹੈਗਾ ਏ। ਹਾਂ ਉਹਦਾ
ਦੁਬਾਰਾ ਹੁਣ ਆ ਕੇ ਨਾ ਜਗਾਧਰੀ ਆਉਂਗੀ ਫਿਰ ਕਰਾਉਂਗੀ
ਹਾਂ ਨਹੀਂ ਵਧੀਆ ਲੱਗਦੇ ਨੇ ਹਰਾ ਭਰਾ ਖੁਸ਼ ਖੁਸ਼
ਪਤਾ ਕੀ ਸਾਰਾ ਫਿਰ ਨਾ ਹਾਂ ਅੱਛਾ ਤੁਹਾਡੇ ਰਾਤ ਕੀ ਰਾਨੀ ਲਾਇਆ ਹੈ।
ਰਾਤ ਕੀ ਰਾਨੀ ਨੀ ਆ ਉਹ ਸਦਾ ਬਾਹਰ ਦੇ ਹੈਗੇ ਨੇ ਪੱਥਰ ਚੱਟ ਹੈਗਾ ਤੇ ਹੋਰ ਹੈਗੇ ਨੇ ਐਲੋਵੀਰਾ ਦੇ ਲੱਗੇ ਨੇ ਜਵੈਨ ਜਵੈਨ ਦਾ ਹੈਗਾ ਹਾਂ ਕੜੀ ਪੱਤਾ ਏ ਜਵੈਨ ਦਾ ਜਵੈਨ ਅਸੀਂ ਰੋਟੀਆਂ ਚ ਉਹੀਓ ਪਾਨੇ ਹਾਂ। ਪੱਤੇ ਨੂੰ ਧੋ ਕੇ ਨਾ ਪੱਤੇ ਨੂੰ ਫਿਰ ਕੱਟ ਕੇ ਜਿਵੇਂ ਧਨੀਆ ਕੱਟਣਾ ਐਵੇਂ ਸਵਾਦ ਆ ਜਾਂਦਾ ਜਵੈਨ ਦਾ ਨਾ ਬੜਾ ਅੱਛਾ ਟੇਸਟ ਆ। ਧਨੀਆ ਲਾਇਆ ਦਾ ਪੁਦੀਨਾ ਹਾਂ।
ਅੱਛਾ ਜਵੈਨ ਦੇ ਪੱਤੇ ਜਿਵੇਂ ਕੱਟ ਕੇ ਉਹਦੇ ਚ ਪਾ ਦੋ। ਸਬਜ਼ੀਆਂ ਚ
ਹਾਂਜੀ ਧਨੀਆ ਪੁਦੀਨਾ ਲਾਇਆ ਵਾ
ਜਵੈਨ ਅਕਨ ਵੀ ਸਵਾਦ ਆਏਗਾ
ਜਵੈਨ ਅਕਨ ਨੀ ਆਉਂਦਾ ਸਵਾਦ
ਅੱਛਾ ਹੋਰ ਹੋਰ ਕੜੀ ਪੱਤਾ ਹੋਰ ਕਿਹੜੇ ਮਿਰਚਾਂ ਵੀ ਲਾਈਆਂ ਨੇ ਹਰੀਆਂ
ਨਹੀਂ ਨਹੀਂ ਮਰਚਾਂ ਨੀ ਲਾਈਆਂ ਹੁਣ ਇਹ ਕਹਿ ਰਹੇ ਸੀ ਹੁਣ ਹੋਰ ਲਗਾਵਾਂਗੇ ਜਿਵੇਂ ਉਹ ਗਿਆ ਨਿੰਬੂ ਦਾ ਸੋਚ ਰਹੇ ਆਂ ਤੇ ਲਸਣ ਦਾ ਸੋਚ ਰਹੇ ਆ ਥੋਮ ਦਾ ਹੋ ਗਿਆ। ਇਹ ਲਗਾਵਾਂਗੇ ਦੇਖੋ ਬਸ ਪਰ ਇਹਨਾਂ ਦੀ ਨਾ ਰੱਖ ਰਖਾਵ ਬੜੀ ਹੈਗੀ ਏ ਕੀ ਕਿੱਥੇ ਜਾ ਨਹੀਂ ਸਕਦਾ ਬੰਦਾ ਪਿੱਛੋਂ ਫਿਰ ਉਹ ਮੁਰਝਾ ਜਾਂਦੇ ਨੇ ਨਾ। ਜਿਵੇਂ ਇਹ ਬਰਸਾਤਾਂ ਦੇ ਮੌਸਮ ਵਿੱਚ ਤਨ ਹਰੇ ਭਰੇ ਹੋ ਜਾਣਗੇ, ਤੇ ਗਰਮੀ ਚ ਅ ਤੁਲਸੀ ਵੀ ਲੱਗੀ ਪਈ ਏ। ਐਲੋਵੇਰਾ ਲੱਗਿਆ ਹੋਇਆ, ਐਲੋਵੀਰਾ ਯੂਜ ਕਰ ਲੈਦੇ ਆ।
ਹਾਂ, ਅੱਛਾ-ਅੱਛਾ, ਤੇ ਸਕੀਨ ਤੇ ਵੀ ਲਾ ਲਿਆ ਕਰ।
ਹਾਂ, ਸਕਿੰਨ ਤੇ ਵੀ ਲਗਾ ਲੈਂਦੇ ਹਾਂ ਯੂਜ ਕਰ ਲੈਣਾ ਵਧੀਆ ਯੂਜ ਹੋ ਜਾਂਦਾ, ਮੰਮੀ ਜੀ ਵੀ ਵਾਲਾਂ ਤੇ ਲਾ ਲੈਂਦੇ ਨੇ।
ਹਮ।
ਪੇਸਟ ਬਣਾ ਕੇ ਸਾਰਾ ਵਧੀਆ ਹੋਜਨ। ਹਾਂ, ਆਪਣੇ ਘਰ ਦੇ ਵੈਸੇ ਵਧੀਆ ਹੁੰਦੇ ਨੇ, ਪੌਦੇ ਜਹੜੇ। ਸਦਾ ਬਹਾਰ ਦਾ ਵੀ ਕਹਿੰਦੇ, ਵਧੀਆ ਆਉਂਦਾ ਸ਼ੂਗਰ ਪੇਸ਼ੈਂਟ ਉੱਤੇ ਸ਼ੂਗਰ ਵਿੱਚ ਵਧੀਆ ਆਉਂਦਾ ਹਾਂ।
ਤੇ ਉਹਦੇ ਕੀ, ਪੱਤੇ ਹੀ ਖਾਣੇ ਹੁੰਦੇ ਨੇ ਆ, ਉਹਦੀ ਡੰਡੀ ਜਿਹੜੀ ਹੁੰਦੀ ਹੈ।
ਹਮ ਫੁੱਲ ਹੁੰਦੇ ਨੇ ਨਾ ਉਹਦੇ ਚ, ਉਹ ਖਾਣੇ ਹੁੰਦੇ ਨੇ।
ਫੁੱਲ ਖਾਣੇ ਹੁੰਦੇ ਫ, ਫਿਰ ਤੇ ਤੇਰੇ ਘਰੋਂ ਲੈ ਜਾਂਗੀ ਮੈਂ।
ਹਾਂ, ਕਿਉਂ ਨੀ ਬਿਲਕੁਲ, ਸੁਣਿਆ ਹੈ ਆਉਂਦੇ ਨੇ। ਹਾਂ- ਹਾਂ। ਸੁਣਿਆ ਤੇ ਵੇ। ਆਉਂਦਾ ਰਹਿੰਦਾ ਨਾ ਯੂਟਿਊਬ ਤੇ ਇੰਸਟਾ ਤੇ, ਉਹ ਪਤਾ ਲੱਗਦਾ ਰਹਿੰਦਾ ਵੈ।
ਉਹ ਜਿਹੜਾ ਮਨੀਸ਼ ਵਾਲਾ, ਜਿਹੜਾ ਬੋਲਦਾ ਆ।
ਹਾਂ। ਉਹ ਦੱਸਦੇ ਰਹਿੰਦੇ ਨੇ ਉਹ, ਮਨੀ ਪਲਾਂਟ ਵੀ ਲੱਗਿਆ ਦਾ ਸੀ, ਬੇਲ ਵਾਲਾ ਵੀ ਲੱਗਿਆ ਹੋਇਆ ਹੈ। ਬੇਲ ਵਾਲਾ ਵੀ ਲਗਾਇਆ। ਉਹੀ ਹੋ ਨਾ ਰੱਖ ਕਰਨਾ ਬੜੀ ਜ਼ਰੂਰੀ ਏ,। ਬੱਚਿਆਂ ਨਾਲ ਨੀ ਆ ਪਾਉਂਦਾ ਉਹ। ਇੱਕ ਬੰਦਾ ਚਾਹੀਦਾ ਹੋਰ ਆਖਰਕਾਰ। ਹ ਬੰਦਾ ਚਾਹੀਦਾ ਹੈ। ਚਲੋ ਕੋਈ ਨੀ ਬੰਦਾ ਦੁਬਾਰਾ ਲਗਾਏ ਫਿਰ ਫਿਰ ਰੱਖਣ ਜਾ। ਲਗਾਣੇ ਤੇ ਚਾਹੀਦੇ ਨੇ। ਵਧੀਆ ਹੁੰਦੇ ਨੇ। ਹਰਾ ਭਰਾ ਹੋਣਾ ਚਾਹੀਦਾ। ਹੋਰ ਇਹਨਾਂ ਨਾਲ ਹੀ। ਹਾਂ। ਆਕਸੀਜਨ, ਇਹਨਾਂ ਨਾਲ ਹੀ ਮਿਲਦੀ। ਰੌਣਕ ਆਉਂਦੀ ਹੋਰ ਕੀ। ਹੁਣ ਮੈਂ ਵੇਖ ਕੇ ਆਈ ਹਾਂ, ਨਾ ਬੜੇ ਅੱਛੇ ਲੱਗਦੇ ਪਏ ਸੀ। ਹਮ।
ਜੇ ਇਹ ਮੁਰਝਾ ਜਾਣ ਨਾ
ਸੀ ਪੱਥਰ ਚੱਟ ਵਾਲੇ ਨਾਲ ਨਾ ਪੇਨ ਸਾਰੇ ਸਹੀ ਹੁੰਦੇ ਨੇ। ਅਗਰ ਚਾਵੇਂ ਗੋਡੇ ਦਰਦ ਨੇ। ਉਹਨੂੰ ਗੋਡੇ ਤੇ ਮਤਲਬ ਬਨ -ਬੰਨ ਕੇ ਰੱਖ ਰੱਖੋ ਹਾਂ। ਗੋਡੇ ਤੇ ਬੰਨ ਕੇ ਰੱਖੋ ਨਾ ਪੱਥਰ ਚੱਟ ਨੂੰ ਵਧੀਆ ਰਹਿੰਦਾ। ਇਹਨਾਂ ਇਹ ਥੈਰੇਪੀ ਤੇ ਜਾਂਦੇ ਸੀ, ਨਾ ਉਹਨਾਂ ਨੇ ਦੱਸਿਆ ਸੀ, ਤੇ ਉਹ ਮੰਗਵਾਉਂਦੇ ਵੀ ਸੀ।
ਤੇ ਮੇਰੀ ਗੱਲ ਸੁਣੋ। ਇਹ ਕਿ ਤੋ ਤੇ ਸੇਕ ਨਾ ਹੁੰਦਾ ਸੀ। ਜਾਂ ਫਿਰ ਕੀ ਕਰਦੇ ਹੋ?
ਨਹੀਂ- ਨਹੀਂ। ਉਹ ਇਹਨਾਂ ਨੂੰ ਜ਼ਿਆਦਾ ਪਤਾ ਹੈ, ਪੱਤੇ ਦਾ। ਮਤਲਬ ਪੱਤਰ ਚ ਤਾਂ ਲਗਾਉਂਦੇ ਨੇ ਐਵੇਂ ਹੀ, ਮਤਲਬ ਤਵੇ ਤੂਵੇ ਤੇ ਨੀ ਕਰ। ਐਵੇਂ ਹੀ ਬੰਨ ਲੈਂਦੇ ਨੇ ਬਸ। ਪੱਤੇ ਨੂੰ ਉਤੇ, ਗੋਡੇ ਦੇ ਉੱਤੇ ਲਗਾ ਕੇ, ਨਾ ਸ਼ਾਇਦ ਤ ਤੇ ਨਹੀਂ। ਪੱਕਾ ਨੀ ਪਤਾ। ਮੈਂ ਪੁੱਛ ਲਾਂਗਈ ਇਨ੍ਹਾਂ ਦੇ ਕੋਲ ਨਾ। ਚੰਗੀ ਤਰ੍ਹਾਂ ਪਤਾ ਨੀ। ਮੈਨੂੰ ਇੰਨਾ ਪਤਾ, ਪੇਨ ਵਗੈਰਾਤੇ, ਦਰਦਾਂ ਵਸਤੇ, ਵਧੀਆ ਆਉਂਦਾ। ਪੱਥਰ ਚਟ ਦਾ। ਔਰ ਸਨੇਕ ਪਲਾਂਟ ਵੀ ਹੈਗੇ ਨੇ। ਮੈਨੂੰ ਵੀ ਇੰਨਨੀ ਮਤਲਬ ਪਤਾ ਨੀ ਪਸੀਨਾ ਆ ਕੇ ਦੇਖੇ ਨੇ, ਹਾਂ। ਆ ਕੇ ਦੇਖਿਆ ਨਾ ਕਦੀ। ਅਸੀਂ ਵੀ ਇੰਨੇ ਐਲੋਵਰਾ ਦੇ ਲਗਾਏ ਹੋਏ ਸੀ, ਉੱਧਰ ਦੋ ਚਾਰ ਹੋਰ ਸੀ। ਏਧਰ ਦੇਖੇ, ਨਾ ਅਲੱਗ -ਅਲੱਗ ਤਰੀਕੇ ਦੇ।
ਫੇਰ ਤੇ ਤੁਸੀਂ, ਇਹ ਬੜੇ ਸਾਰੇ ਲਗਾਏ ਹੋਏ ਨੇ, ਹਨਾ।
ਹਾਂ, ਬੜੇ ਸਾਰੇ ਹੈਗੇ ਨੇ। ਪੱਚੀ ਤਰੀਹ ਪੋਧੇ ਲਾਏ ਹੋਏ ਨੇ, ਓਹਨਾ ਨੇ ਅਲੱਗ- ਅਲੱਗ। ਛੋਟੇ ਛੋਟੇ ਲਗਾਏ ਦੇ ਨੇ, ਵੱਡੇ- ਵੱਡੇ ਹੋ ਕੇਵੇ ਓ? ਪੇ ਈ ਉੱਘੇ ਨੇ, ਜੇਵੇ ਪ ਪੀਪਲ ਦਾ ਵੀ ਆ ਪੇ ਓਗੇਆ ਉਗੇਆ ਹੋਏਆ ਓਪਰ।
ਅੱਛਾ।
ਕਈ ਆਪੇ ਜੈਵੇਂ ਕੋਈ ਚੀਜ਼ ਹੋਏ ਨਾ ਵਿੱਚ ਮਿਕਸ ਤੇ ਆਪੇ ਕੋਈ ਅਲਗ-ਅਲਗ ਤਰੀ ਕੇ ਦੇ ਉਗ ਜਾਂਦੇ ਨੇ, ਓਵੀ ਵੱਡੇ-ਵੱਡੇ ਐ ਗੁਲਾਬ ਦਾ ਵੀ ਲੱਗੇਆ ਹੋਏਆ।
ਹਾਂ।
ਗੁਲਾਬ ਦਾ ਵੀ ਲੱਗੇਆ ਹੋਏਆ। ਪੱਥਰ ਚਟਦਾ ਤੇ ਬੜਾ ਬੈਨੀਫੀਸ਼ਲ ਆ।
ਇੱਕ ਮੈਂ ਓ ਲੈ ਕੇ ਜਾਵਾਂਗੀ ਜੇੜੇ ਸ਼ੂਗਰ ਵਾਸਤੇ ਕੈ ਰਈ ਆ ਨਾ ਓ
ਹਾਂ-ਹਾਂ ਸਦਾ ਬਾਰ ਦਾ, ਕੋਈ ਨੀ ਜਰੂਰ, ਹਾਂ ਆਣਾ ਹਾਂ-ਹਾਂ ਲਗਾਣਾ ਜ਼ਰੂਰ ਲਗਾਣੇ ਚਾਈਦੇ ਨੇ ਪੌਦੇ ਤੇ ਹੋਰ
ਹਾਂ।
ਅੱਜ-ਕੱਲ ਹਵਾ ਆਸਤੇ ਤਾਂ ਬੜੇ ਜਰੂਰੀ ਨੇ ਆਕਸੀਜਨ
ਧਾਨੂੰ ਪਤਾ ਪਲਊਸ਼ਨ ਈਨਾ ਹੋਏਆ ਦੇਆ।
ਹਾਂ ਬੜਾ ਜਾ਼ਦਾ ਹੋਏਆ ਪੇਆ, ਓਦੇ ਕਰਕੇ ਤੇ ਬੜੇ ਜ਼ਰੂਰੀ ਨੇ। ਚਲੋ ਕਰਾਂਗੇ ਫੇਰ ਅੱਗੇ, ਪਲਊਸ਼ਨ ਦੇ ਬਾਰੇ ਗੱਲ, ਠੀਕ ਏ ਠੀਕ ਓਕੇ ਜੀ। ਚੰਗਾ ਬਾਏ।